ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਹੋਰ ਠੀਕ ਹੋ
ਹਾਂਜੀ ਠੀਕ ਤੁਸੀਂ ਸੁਣਾਓ?
ਬਸ ਮੈਂ ਵੀ ਠੀਕ।
ਹੂ ਹੋਰ ਸੁਣਾਓ ਕੀ ਕਰਦੇ ਪਏ
ਬਸ ਕੁੱਛ ਨੀ ਹੁਣੇ ਆਏ ਨਾਨੀ ਤੇ ਪੂਰੇ ਆਪਣੇ
ਅੱਛਾ-ਅੱਛਾ।
ਹੂ,,,
ਹੋਰ ਕੀ ਕਰਨਗੇ ਸੀ ਘੁੰਮਣ ਗਏ ਸੀ?
ਹਾਂਜੀ?
ਮੈਂ ਕਿਆ ਘੁੰਮਣ ਗਏ ਸੀ?
ਹਾਂਜੀ ਬਸ।
ਹੂ ਹੋਰ ਬਸ ਘਰ ਚ ਈ ਰੇ ਕਿਤੇ ਗਏ ਪਿੱਛੇ ਵੀ।
ਨਹੀਂ ਘਰ ਈ ਰਏ ਸਿਰਫ਼।
ਅੱਛਾ।
ਹਾਂ
ਮਜ਼ਾ ਮਜ਼ਾ ਆਇਆ
ਹਾਂ ਆਇਆ ਥੋੜਾ ਬੋਰਿੰਗ ਵੀ ਸੀ।
ਅੱਛਾ ਕੀ ਖਾਦਾ ਪੀਤਾ
ਕੁਛ ਨਹੀਂ ਸਵੇਰੇ ਚਿੱਲਾ ਬਣਾਇਆ ਸੀ।
ਹਾਂ
ਦੁਪਹਿਰੀ ਦਾਲ ਚਾਵਲ ਸੀ।
ਹਾਂ
ਬਸ ਸ਼ਾਮੀ ਚਾਹ ਪੀ ਕੇ ਤੇ ਆਗੇ
ਅੱਛਾ। ਹੋਰ ਬਾਰਿਸ਼ ਦਾ ਮੌਸਮ ਬਣਿਆ ਗਿਆ ਇਸ ਤਰ੍ਹਾਂ ਹੀ ਹੈ ਗੁਮਾਂ ਹੀ
ਗੁਮਾ ਹੀ ਹਜੇ ਤੇ
ਹੂ,,,
ਦੁਪਹਿਰੇ, ਬਨਿਆ ਸੀ।
ਅੱਛਾ। ਹੋਰ ਕੋਈ ਸ਼ੋਪਿੰਗ ਨਹੀਂ ਕੀਤੀ ਉੱਧਰ, ਜਾਂ ਇਸ ਤਰ੍ਹਾਂ ਹੀ ਆ ਗਏ?
ਨਹੀਂ, ਐਂਝ ਈ ਆ ਗਏ, ਟੀਵੀ ਦੇਖਿਆ ਕਦੀ ਕੁਛ
ਹਮਮ।
ਹੋਰ, ਤੁਸੀਂ ਨਹੀ ਗਏ ਕਿਤੇ?
ਹਮ, ਗਏ ਵੀ ਸੀ, ਪਰ ਮਜਾ ਨਹੀਂ ਆਇਆ ਬੋਰ ਹੋ ਕੇ ਆ ਗਏ।
ਅੱਛਾ।
ਹੋਰ?
ਬਸ, ਹੋਰ ਕੌਣ- ਕੌਣ ਰਹਿੰਦਾ ਘਰ?
ਸਾਰੇ ਹੀ ਨੇ ਬਸ, ਤਕਰੀਬਨ ਸਾਰੇ, ਮਜ਼ਾ ਵੀ ਆਇਆ ਜੁਆਇੰਟ ਫੈਮਿਲੀ
ਹਮਮ।
ਹੋਰ? ਹੋਰ, ਸੁਣਾਓ?
ਹੋਰ, ਸਭ ਵਧੀਆ।
ਚਲੋ, ਠੀਕ ਹੈ। ਇੱਕ, ਕੀ ਨਾ ਆਈਸ ਕ੍ਰੀਮ ਦਾ ਫ, ਜਿਹੜੀ ਅ ਵੇ ਲੈ, ਕੀ ਕਹਿੰਦੇ ਉਹਨੂੰ? ਭੁੱਲ, ਜਾਨੀਂ ਆ ਮੈਂ ਨਾ। ਰੈਸਪੀ, ਇੱਕ ਦੇਖੀ ਸੀ ਮੈਂ, ਉਹ ਆਉਂਦੀ ਹੈ ਬਣਾਣੀ?
ਕੀ?
ਚਿੱਲੀ, ਪਨੀਰ ਦੀ ਰੈਸਿਪੀ? ਹੈਲੋ, ਚਿੱਲੀ ਬਸ ਇਸ ਤਰ੍ਹਾਂ, ਹੀ ਉਹ ਹੋ ਜਾਂਦਾ ਨਾ, ਨੈੱਟ ਦੀ ਪ੍ਰੋਬਲਮ ਵੀ ਹੈ, ਥੋੜ੍ਹੀ ਕਮਰੇ 'ਚ।
ਹਮਮ
ਹਮਮ, ਬੋਲੋ- ਬੋਲੋ, ਹੋਰ?
ਹੋਰ, ਵਧੀਆ।
ਕੁਛ, ਰੋਟੀ, ਖਾਣਾ -ਵਾਣਾ, ਬਣਾਉਣਾ ਸਿੱਖਿਆ?
ਹਾਂਜੀ?
ਮੈਂ ਕਿਹਾ, ਕੁਛ ਖਾਣਾ ਬਣਾਉਣਾ ਆਉਂਦਾ? ਆਪੇ ਵੀ
ਨਹੀਂ, ਮੈਨੂੰ ਨਹੀਂ ਆਉਂਦਾ।
ਜਾਚ ਕਦੋਂ ਸਿੱਖਣੀ ਹੈ?
ਫੇਰ, ਸਿੱਖ ਲਾਂਗੇ।
ਵੀ, ਥੋੜਾ ਬਹੁਤਾ ਤੇ, ਆਉਂਦਾ ਹੀ ਹੋਏਗਾ?
ਹਮ, ਥੋੜਾ ਬਹੁਤ ਚਾਹ ਬਣਾਉਣੀ ਆਉਂਦੀ ਆ, ਮੈਗੀ ਬਣਾਉਣੀ ਆਉਂਦੀ ਆ ਬਸ।
ਪਰੌਂਠੇ?
ਹਾਂ, ਉਹ ਵੀ ਆਉਂਦੇ ਨ।
ਮਿੱਸੇ, ਮਿੱਸੀ ਰੋਟੀ, ਮਿੱਸੀ ਨਹੀਂ ਆਂਦੀ।
ਹਮ।
ਹਮ, ਹੋਰ ਪਨੀਰ?
ਹਾਂ, ਉਹ ਵੀ ਆ ਜਾਂਦਾ, ਥੋੜਾ ਬਹੁਤਾ।
ਥੋੜ੍ਹਾ ਕੀ, ਫੇਰ ਸਾਰਾ ਹੀ ਆ ਗਿਆ, ਰਿਹਾ ਕੀ ਪਿੱਛੇ?
ਹਮ, ਤੁਸੀਂ ਕੱਪੜੇ ਸੀਂਦੇ ਹੋ?
ਹਾਂ, ਸੀਅ ਲੈਂਦੇ ਹਾਂ।
ਆਉਂਦਾ, ਕੰਮ?
ਕੰਮ ਆਂਦਾ, ਅੱਜ- ਕੱਲ੍ਹ ਰਡੀਮੇਡ ਬੜੇ ਚੱਲ ਪਏ ਆ। ਬਸ, ਇਸ ਤਰ੍ਹਾਂ ਈ।
ਕਿੰਨੀ, ਸਵਾਈ ਲੈਂਦੇ ਹੋ?
ਹੋਰ, ਸੁਣਾਓ?
ਕਿੰਨੀ, ਸਵਾਈ ਲੈਂਦੇ ਹੋ ਸੂਟ ਦੀ?
ਹਾਂਜੀ।
ਕਿੰਨੇ ਪੈਸੇ ਲੈਂਦੇ ਆ ਸੂਟ ਸੀਣ ਦੇ?
ਸੂਟ ਤਾਂ ਜਿੰਨੇ ਕੁ ਦੇ ਦੇ। ਤਿੰਨ ਸੌ ਵੀਹ। ਢਾਈ ਸੌ ਵੀ, ਲਾਈਨਿੰਗ ਵਾਲਿਆਂ ਦਾ ਕੋਈ ਪੰਜ ਸੌ ਵੀ ਆ ਜਾਂਦੀ ਹੈ। ਇਸ ਤਰ੍ਹਾਂ ਹੀ
ਹਛ।
ਹਮ
ਹਮ।
ਬਸ ਇਸ ਲਈ ਤਾਂ ਸ ਸੀਜ਼ਨ ਨਹੀਂ ਹੈ। ਸਾਬ ਆਪ- ਆਪਣੇ ਮਸ ਵੈਸੇ ਵੀ ਕੋਈ ਦਿਲ ਨੀ ਕਰਦਾ ਜੇ ਕੰਮ ਕਰਨ ਦੀ ਗਰਮੀ ਬੜੀ ਹੈ।
ਹਮ।
ਹੋਰ
ਬਸ।
ਠੰਡੇ ਇਲਾਕੇ ਨਹੀਂ ਗਏ।
ਨਹੀਂ।
ਜਾਣਾ ਸੀ।
ਬਸ ਟਾਈਮ ਨੀ ਲੱਗਿਆ।
ਟਾਈਮ ਕੱਢਣਾ ਪੈਂਦਾ। ਭੈਣ ਦੇ ਘਰ ਹੀ ਚੱਲ ਜਾਣਾ ਸੀ। ਭੈਣ ਦੇ ਘਰ ਨੀ ਗਏ।
ਨਹੀਂ।
ਕਿਓ।
ਗਰਮੀ ਬਹੁਤ ਹੈ ਕਿ ਕਰਨਾ ਜਾ ਕੇ।
ਛੁੱਟੀਆਂ ਹੀ ਗਰਮੀਆਂ 'ਚ ਪੈਂਦੀਆਂ ਨੇ ਜਿੱਥੇ ਬੰਦਾ ਜਾਏ ਹੀ ਕੋਈ ਨਾ। ਸਸੀਨ ਨਾ ਲਾੱ ਪਥ ਉਹਕੇ
ਹਮ।
ਹੋਰ
ਹੂ ਬਸ।
ਪਾਠ, ਪਾਠ ਕਰ ਲੈਂਦੇ ਹੋ।
ਹਾਂ।
ਚਲੋ ਠੀਕ ਹੈ। ਹੋਰ ਕਿਹੜੀ ਮਤਲਬ ਇੱਕ ਮਾਮੀ, ਮਮਿਆ ਦੇ ਘਰ ਵੀ ਗਏ ਜਾਂ ਨਾਨੀ ਕੋਲ ਗਏ।
ਇਕੱਠੇ ਰਹਿੰਦੇ ਨੇ ਸਾਰੇ।
ਅੱਛਾ। ਤੇ ਉਹਨਾਂ ਦੇ ਉਹਨਾਂ ਦੇ ਬੱਚੇ
ਹਾਂ। ਬੱਚੇ ਵੀ ਹੈ।
ਪੜ੍ਹਦੇ ਪਏ।
ਹਾਂ। ਕਈ ਪੜ੍ਹਦੇ ਪਏ, ਕਈ ਨਾ ਜੋਬ ਕਰਦੇ ਪਿਆ।
ਐਸ ਟਾਇਮ। ਆ ਚ' ਉਹਸਲੇ ਦੇ ਗਏਦੇ ਨੇ ਸਾਰੇ।
ਹੂ।
ਹੋਰ।
ਬਸ ਵਧੀਆ ਹੋਰ।
ਬਸ ਠੀਕ ਹੈ। ਹੋਰ ਮੈਂ ਉਹ ਪੁੱਛਣਾ ਸੀ ਇੱਕ, ਉਹ ਵੀ ਨੇੀਲ ਆਰਟਸ ਦਾ ਵੀ ਕੰਮ ਬੜਾ ਚੱਲਿਆ ਦਾ ਉਹ ਵੀ ਆਂਦਾ।
ਨਹੀਂ ਉਹ ਨਹੀਂ ਆਉਂਦਾ।
ਹਮ।
ਨਹੀਂ ਉਹ ਨਹੀਂ ਆਉਂਦਾ।
ਕਿਓ
ਨਹੀਂ ਥੋੜਾ- ਬਹੁਤ ਆਉਂਦਾ ਜ਼ਿਆਦਾ ਨਹੀਂ।
ਪਾਰਲਰ ਦਾ, ਫੈਸ਼ਨ ਡਿਜ਼ਾਇਨ ਇਹ ਹੋਰ ਵੀ ਕੰਮ ਏ
ਥੋੜਾ ਬਹੁਤ ਹੀ ਆਦਾ ਜਿਆਦਾ ਨੀ।
ਹੂੰ।
ਚਲੋ ਮੈਂ ਵੀ ਆਣਾ ਸੀ ਮਹਿੰਦੀ ਲਗਵਾਣ ਤੇ ਬਸ ਇਸ ਤਰ੍ਹਾਂ ਹੀ ਰਹਿ ਗਈ ਆ। ਕੱਲ ਪਰਸੋਂ ਸੋਚਿਆ ਸੀਂ ਆਵਾਂਗੇ।
ਅੱਛਾ।
ਹੂੰ। ਬਸ ਇੱਕ ਥੋੜ੍ਹਾ ਜਿਹਾ ਕੰਮ ਵੀ ਆਇਆ ਦਾ ਸੀ ਕੱਪੜਿਆਂ ਦਾ, ਉਹ ਵੀ ਕੱਢਣੇ ਆ। ਉਹ ਵਿਹਲੀ ਹੋ ਕੇ ਤੇ ਫੇਰ ਆਵਾਂਗੀ ਮੈਂ।
ਹਮ।
ਹੋਰ ਸੁਣਾਓ, ਰਾਤ ਦਾ ਕੀ ਸੋਚਿਆ ਬਣਾਣਾ ਕੁਛ?
ਹਾਂਜੀ।
ਮੈਂ ਕਿਹਾ ਰਾਤ ਦੀ ਰੋਟੀ ਦਾ ਕੀ ਸੋਚਿਆ, ਬਣਾਣਾ ਕੁਛ?
ਰਾਤ, ਓਨਲਾਈਨ ਹੀ ਵੇਖਾਂ ਕੁਛ।
ਅੱਛਾ, ਔਨਲਾਈਨ ਨੀ ਉਹ ਬਣਾ ਲੈਦੇ ਆ ਕੁਛ ਇਸ ਤਰ੍ਹਾਂ ਇ ਬਣਾ ਲੋ ਕੁਝ ਸਬਜ਼ੀ ਰਾਤ ਦੀ, ਔਨਲਾਈਨ ਦਾ ਕੋਈ ਫਾਇਦਾ ਹੀ ਨੀ। ਹੋਰ।
ਕੁੱਛ ਸਮਝ ਨਈ ਆਂਦਾ ਪਿਆ ਕੀ ਖਾਈਏ।
ਹਾਂ, ਸਬਜ਼ੀਆਂ ਖਾਂਦੇ ਨੀ ਜਿਆਦਾ ਦਾਲ ਹੀ ਬਣਾਣੀ ਪੈਨੀ ਏ ਫੇਰ ਲੱਗਦਾ।
ਹੂੰ।
ਹੋਰ।
ਹੋਰ ਵਧੀਆ।
ਹੋਰ ਕੀ ਕਰਦੇ ਪਏ? ਚੱਲ ਰਿਹਾ ਕੰਮ।
ਹਾਂ, ਬਸ ਵੇਲੇ ਹੀ ਆ।
ਹੂੰ, ਵੇਲੇ ਫਿਰ ਛੁੱਟੀਆਂ ਪੈਦੀਆਂ ਬਾਸੀਆਂ ਬੂਸੀਆਂ ਸਕੂਲ ਖੁੱਲਣਗੇ ਤੇ ਸਾਰੇ ਬੱਚੇ ਆਪਣੀ ਲੈਣ ਤੇ ਆਣਗੇ। ਸਵੇਰੇ ਉੱਠਣਗੇ। ਫਿਰ ਉਹਨਾਂ ਦਾ ਨਾਸ਼ਤਾ ਬਣਾਓ, ਟਿਫਨ ਪੈਕ ਕਰੋ, ਫੇਰ ਉਹਨਾਂ ਸਕੂਲ ਤੋਂ ਆਣ ਦਾ ਇੰਤਜ਼ਾਰ ਕਰੋ। ਫਿਰ ਉਹਨਾਂ ਨੂੰ ਰੋਟੀ ਦਿਓ, ਫਿਰ ਟਿਊਸ਼ਨ ਭੇਜੋ ਬਸ ਸਾਰਾ ਦਿਨ ਬਿਜੀ। ਹੁਣ ਤੇ ਇਸ ਵੇਲੇ ਵੇਹਲੇ ਹੀ ਨੇ ਸਾਰੇ, ਉਹ ਵੀ ਟੈਮ ਬੇਟੇਮ। ਕੋਈ ਪਤਾ ਨੀ ਨਾਸ਼ਤਾ ਕਿਸ ਲਈ ਐ, ਕੋਈ ਪਤਾ ਨਈ ਦੁਪਹਿਰ ਕਿੱਥੇ ਐ। ਬਸ ਲੱਗੇ ਹੋਏ ਆ।
ਹੂੰ।
ਹੋਰ।
ਹੋਰ ਬਸ ਠੀਕ।
ਚਲੋ ਕੀ ਕਰਨਾ ਫਿਰ ਠੀਕ ਐ, ਆ ਜਾਓ।
ਕੋਈ ਨੀ ਆਵਾਂਗੇ।
ਹਾਂ, ਭਾਬੀ ਕਿੱਥੇ ਗਈ?
ਗਰਮੀ ਬੜੀ ਏ।
ਭਾਬੀ ਮੈਂ ਕਿਹਾ ਕਿੱਥੇ ਗਈ ਏ?
ਉਹ ਆਪਣੇ ਘਰ।
ਅੱਛਾ, ਆਣਾ ਕਦੋਂ?
ਪਤਾ ਨਈ ਹਜੇ, ਛੁੱਟੀਆਂ ਖੁੱਲਣਗੀਆਂ ਉਸ ਤੋਂ ਹੀ ਆਣਗੇ ਪਹਿਲੇ ਥੋੜ੍ਹੇ ਦਿਨ।
ਹੂੰ, ਕਿੰਨੀ ਤਰੀਕ ਜਾਣਾ ਸਕੂਲ ਇਹਨਾਂ ਨੇ?
ਇਹਨਾਂ ਦੇ ਬਾਈ ਨੂੰ ਖੁੱਲਣੇ ਆ।
ਅੱਛਾ। ਹਾਂ ਤੇ ਫਿਰ ਉਹਦੇ ਬਾਅਦ ਟੈਸਟ ਵੀ ਐ।
ਹੂੰ,
ਟੈਸਟ ਹੋਣਗੇ ਤਾਂ ਫਿਰ ਹੀ ਇਹ ਖਲਸੀ ਹੋਣੀ ਬੱਚਿਆਂ ਦੀ। ਫਿਰ ਨਵੇਂ ਸਿਰੇ ਤੋਂ ਫਿਰ ਸ਼ੁਰੂ ਹੋ ਜਾਣਾ ਯੂਨਿਟ ਸੈਕਿੰਡ।
ਫਿਰ ਫਾਈਨਲ ਟਰਨ ਮਾਰੇ ਨੇ।
ਹਾਂ, ਬਾਰਿਸ਼ ਵੀ ਨੀ ਨਾ ਹੋਈ ਦੀ ਬਾਰਿਸ਼ ਕਾਰਨ ਵੀ ਗਬੂਮਾ ਬੜਾ ਐ ਇੱਕ ਤੇ। ਹੂੰ,
ਠੀਕ।
ਗਰਮੀ ਦੇ ਵਿੱਚ ਬੱਚੇ ਪੜ੍ਹਦੇ ਹੀ ਨਹੀਂ ਹੈ ਨਾ ਬਾਹਰ ਨਿਕਲੇ ਜਾਂਦੇ ਆ। ਦੋ ਮਿੰਟ ਗਏ ਸੀ ਸਾਈਕਲ ਚਲਾਣ ਤੇ ਆ ਗਏ ਨੇ ਥੱਕ ਟੁੱਟ ਕੇ। ਬੈਠੇ ਹੋਏ ਨੇ ਉਹਨੂੰ ਏਸੀ ਲਾ ਕੇ।
ਅੱਛਾ,
ਹਾਂ,
ਹੋਰ ਤੁਸੀਂ ਹੋਰ ਕੋਈ ਕੰਮ ਕਰਦੇ ਹੋ
ਕੀ ਕਰਦੇ ਪਏ ਆਣਾ ਨੀ ਹੈਲੋ
ਹੈਲੋ
ਮੈਂ ਕਿਹਾ ਆਣਾ ਨੀ
ਗਰਮੀ ਹੀ ਓ ਕੀ ਕਰਨਾ ਆ ਕੇ
ਆਣਾ ਨੀ ਮੈਂ ਕਿਹਾ ਚਲੋ ਠੀਕ ਐ ਫਿਰ ਮੈਂ ਬਾਅਦ ਚੋਂ ਕਰਾਂਗੀ ਠੀਕ ਐ
ਠੀਕ ਐ ਠੀਕ ਐ